ਹਾਂਜੀ ਸਾਸ਼੍ਰੀ ਕਾਲ ਭੈਣ ਜੀ।
ਸਾਸ਼੍ਰੀ ਕਾਲ ਭੈਣ ਜੀ ਹੋਰ ਕੀ ਹਾਲ ਚਾਲ ਨੇ ਜੀ।
ਹਾਂਜੀ-ਹਾਂਜੀ ਵਦੀਆ ਤੁਆਡੇ ਕੀ ਹਾਲ ਨੇ।
ਹਾਂਜੀ ਅਸੀਂ ਵੀ ਵਦੀਆ ਹੋਰ ਤੁਸੀਂ ਸੁਣਾਓ ਜੀ ਘਰ ਪਰਿਵਾਰ ਵਦੀਆ ਸਬ।
ਹਾਂਜੀ-ਹਾਂਜੀ ਸਾਰੇ ਵਦੀਆ ਨੇ ਭੈਣ ਜੀ।
ਅੱਛਾ ਜੀ, ਹੋਰ ਕੀ ਕਰਦੇ ਸੀ ਜੀ।
ਕੁਛ ਨੀ ਬੈਠੀ ਹੋਈ ਸੀਗੀ, ਮੇਰੇ ਨਾ ਵਾਲ ਬੜੇ ਚੜ ਰੇ ਸੀਗੇ। ਤਾਂਜ ਮੈਂ ਨਾ ਘਰੇ ਇੱਕ ਹੇਅਰ ਮਾਸਕ ਬਣਾਇਆ।
ਅੱਛਾ ਜੀ ਕਿੱਦਾਂ?
ਹਾਂ ਤੇ ਫੇਰ ਮਾਸ ਵਿੱਚ ਮੈਂ ਇੱਕ ਨਾ ਮੇਰੇ ਕੋਲ ਕੇਲਾ ਪਿਆ ਸੀਗਾ
ਅੱਛਾ ਜੀ।
ਤੇ ਕੇਲਾ ਪੱਕਿਆ ਹੋਇਆ ਕੇਲਾ ਨੀ ਹੁੰਦਾ।
ਹਾਂਜੀ।
ਹਾਂ ਤੇ ਕਿਲੇ ਦੇ ਵਿੱਚ ਮੈਂ ਥੋੜੇ ਜੇ ਓ ਫਲੈਕਸੀਡਸ ਨੀ ਆਂਦੇ ਨੇ ਅਲ ਸੀ ਅਲਸੀ ਕੈਂਦੇ ਨੇ ਹਾਂ ਥੋੜੀ ਜੀ ਜੇ ਅਲਚੀ ਨਾ ਮੈਂ ਪੈਲੇ ਪਾਣੀ ਚ ਪਾ ਕੇ ਉਬਾਲੀ ਤੇ ਉਬਾਲ ਕੇ ਨਾ ਫਿਰ ਓ ਇਸਰ੍ਹਾਂ ਜੈਲ, ਜੈਲ ਕਿਸ ਤਰ੍ਹਾਂ ਹੁੰਦਾ ਜੈਲ ਆਰੋਂ ਬਨ ਗਿਆ ਫ ਚਿਪਚਿਪਾ ਜਾ ਤੇ ਫੇਰ ਓਸਦੇ ਵਿੱਚ ਨਾ ਮੈਂ ਕੇਲਾ ਜਿਦਾ ਮੈਸ਼ ਕਰਕੇ ਤੇ ਕੇਲਾ ਪਾਇਆ ਐ ਹੋਰ ਵਿਟਾਮਿਨ ਈ ਦੀ ਕੈਪਸੂਲ ਨੀ ਹੁੰਦੀ ਜੇੜੀ ਮਾਰਕੀਟ ਚ ਮਿਲਦੀ ਗ੍ਰੀਨ ਕਲਰ ਵਾਲੀ।
ਹਾਂਜੀ ਮੈਂ ਵੀ ਖਾਨੀ ਆ ਜੀ ਓਹੋ
ਹਾਂਜੀ ਨਈ ਮੈਂ ਓ ਫਿਰ ਖਾਨੀ ਨੀ ਆ ਮੈਂ ਸ ਪਾਤੀ ਮੈਂ
ਮੈਨੂੰ ਵੀ ਹੇਅਰਫੋਲ ਦੀ ਬੋਤ ਪ੍ਰੋਬਲਮ ਆ ਮੈਂ ਅਲੱਗ ਤੋਂ ਅਲੱਗ ਸ਼ੈਂਪੂ ਕੀ, ਓਇਲ ਕੀ ਸਭ ਕੁਛ ਯੂਜ ਕਰਕੇ ਦੇਖ ਲਿਆ। ਮਤਲਬ ਮੇਰੇ ਨਾ ਮੈਂ ਜਿੱਦਾਂ ਏ ਮਤਲਬ ਆਪਾਂ ਕੋਮਬ ਕਰਦੇ ਆ ਸਿੱਧਾ ਮਤਲਬ ਐ ਜੜ੍ਹਾਂ ਚੋਂ ਈ ਨਿਕਲ ਜਾਂਦੇ ਆ।
ਹਾਂਜੀ ਮੇਰੇ ਵੀ ਓਦਾਂ ਈ ਹੋ ਰਿਆ ਸੀਗਾ ਫੇਰ ਨਾ ਮੈਂ ਓ ਚਾਲੂ ਕੀਤਾ। ਹੇਅਰ ਮਾਸਕ ਨਾ ਮੈਂ ਪੰਦਰਾਂ ਦਿਨਾਂ ਚੋਂ ਇੱਕ ਵਾਰੀ ਜੇ ਲਗਾ ਲੈਣੀ ਆ ਜੇ ਤਾਂ ਮੈਨੂੰ ਟਾਈਮ ਮਿਲ ਜਾਂਦਾ ਬੱਚਿਆਂ ਨੂੰ ਛੁੱਟੀ ਛੁਟੀ ਹੋਵੇ ਨਾ ਸਕੂਲ ਦੀ ਤੇ ਫਿਰ ਤਾਂ ਮੈਂ ਫਰੀ ਹੁਨੀ ਆ ਜੈਦਾ ਕੁਛ ਇੰਨਾ ਟਾਈਮ ਅ ਕੰਮ ਨੀ ਹੁੰਦਾ ਮੈਨੂੰ ਫਿਰ ਮੈਂ ਯੇਈ ਕੁਛ ਕਰ ਲੈਨੀ ਆਂ ਆਂ ਤੇ ਫੇਰ ਯਈ ਹੇਅਰ ਮਾਸ ਵਿੱਚ ਥੋੜ੍ਹੀ ਜੀ ਧਈ ਧਈ ਪਾ ਕੇ ਤੇ ਚੰਗੀ ਤਰ੍ਹਾਂ ਉਨੁੰ ਫੇਂਟਿਆ ਮਿਕਸੀ ਚੋਂ ਤੇ ਫੇਰ ਓ ਹੁਣ ਸਿਰ ਤੇ ਲਗਾ ਕੇ ਤੇ ਅੱਧਾ ਇੱਕ ਘੰਟਾ ਰੱਖੂਗੀ। ਤੇ ਫੇਰ ਓਦੇ ਬਾਅਦ ਸ਼ੈਂਪੂ ਕਟ ਲੇਦਾਂਗੀ।
ਥੋਨੂੰ ਕੁਛ ਫ਼ਰਕ ਲੱਗਦੈ ਏਦਾਂ ਕਰਨ ਨਾਲ
ਹਾਂਜੀ, ਬੌਤ ਫ਼ਰਕ ਲੱਗਦੈ ਮੈਨੂੰ ਤਾਂ ਮਤਲਬ ਪੈਲੇ ਮੇਰਾ ਜਿਸ ਤਰ੍ਹਾਂ ਡਿਲੀਵਰੀ ਤੋਂ ਬਾਦ ਨਾ ਮੇਰੀ ਬ ਤੇ ਤੇ ਬੱਚੇ ਹੋਣ ਤੋਂ ਬਾਅਦ ਨਾ ਬੜੇ ਵਾਲ ਝੜਦੇ ਸੀਗੇ ਮੇਰੇ ਹਾਂ, ਤੇ ਮੈਂ ਨਾ ਫਿਰ ਔਰ ਤੇ ਤੇਲ ਵੀ ਬਣਾਇਐ ਘਰੇ ਮੈਂ ਨਾ ਆਇਤਾ ਆਪਣਾ ਸਰੋਂ ਦਾ ਤੇਲ ਨੀ ਹੁੰਦਾ ਅਸੀਂ ਸਿਰ ਤੇ ਤੇ ਸਰੋਂ ਦਾ ਈ ਤੇਲ ਲਾਨੇ ਆਂ ਨਾ ਤੇ ਸਰੋਂ ਦਾ ਤੇਲ ਜਿਵੇਂ ਗਰਮ ਕਰਕੇ ਉਦੇ ਵਿੱਚ ਕੜੀ ਪੱਤ ਤਾ ਨੀ ਹੁੰਦਾ
ਹੁੰ, ਹੁੰ।
ਹਾਂ ਔਦੇ ਵਿੱਚ ਕੜੀ ਪੱਤਾ ਕਰਲੋਂਜੀ ਕਲੋਂਜੀ ਜਿਹੜੀ ਲੀ ਵਾਲੀ ਨੀ ਹੁੰਦੀ ਕਾਲੀ ਕਲੋਂਜੀ ਔ ਜੇੜੀ ਆਚਾਰ ਇਚ ਅਚਾਰ- ਵਚਾਰ ਚ ਪਾਨੇ ਆਪਾਂ ਹਾਂ ਕਲੋਂਜੀ, ਹਾਂਜੀ। ਕਲੌਂਜੀ ਨਾਲ ਜੇ ਪਾਂਦੀਆਂ ਐਲੋਵੇਰਾ ਵੀ ਥੋੜਾ ਜਿਹਾ ਕੱਟ ਕੇ ਪਾ ਦੇਣੀ ਆ ਵਿਚ ਈ। ਤੇ ਤਿਲ ਵਿੱਚ ਹਾਂ ਤੇ ਓਦੇ ਵਿੱਚ ਏ ਪਾਨੀਆ ਹਾ ਪਾ ਹ ਆਪਣੇ ਮੇਥੀ ਦਾਣੇ ਨੀ ਹੁੰਦੇ
ਹਾਂਜੀ ਹਾਂ।
ਮੇਥੀ ਦਾਨਾ ਹਾਂ ਮੇਥੀ ਦਾਨਾ ਵੀ ਪਾ ਕੇ ਤੇ ਚੰਗੀ ਤਰ੍ਹਾਂ ਓਨੂੰ ਲਈਦਾ ਹਾਂ ਤੇ ਚੰਗੀ ਤਰ੍ਹਾਂ ਉਬਾਲ ਕੀਤੇ ਓਦੇ ਵਿੱਚ ਤਾਡੇ ਭਲ ਕਰ ਬਿਸਕਤ ਵਾਲੇ ਫੁੱਲ ਨੀ ਹੁੰਦੇ ਜਸਵੰਤ ਕੀ ਕੈਂਦੇ ਕੇੜੇ ਫੁੱਲ ਕੈਂਦੇ ਹੀ? ਰੈਡ ਕਲਰ ਵਾਲੇ ਹੁੰਦੇ ਨੇ ਚਾਸਵਨ ਕੈਂਦੇ ਨੇ ਸਾ ਗੁਲਾਬ ਦੇ ਨੀ ਜਾਸਵਨ ਦੇ ਹਾਂ ਤੇ ਓ ਫੁੱਲ ਵੀ ਫੁੱਲ ਵੀ ਪਾ ਕੇ ਵਿੱਚ ਤੇ ਉਬਾਲੋ ਉਸਨੂੰ ਚੰਗੀ ਤਰ੍ਹਾਂ। ਤੇਲ ਤੇ ਚੰਗਾ ਕੜ ਜਾਵੇ ਨਾ ਤੇ ਫੇਰ ਓਨੂੰ ਛਾਣਨੀ ਨਾਲ ਛਾਣ ਕੇ ਤੇ ਅ ਇਸੀ ਅ ਆਪਣੇ ਕੱਚ ਦੀ ਸ਼ੀਸ਼ੀ ਹੁੰਦੀ ਐ ਨਾ ਉਦੇ ਚ ਤੇਲ ਪਾ ਕੇ ਰੱਖਦੇ ਨੀ ਆ ਮੈ।
ਅੱਛੇ ਜੀ।
ਤੇ ਫੇਰ ਜਦ ਮੈਂ ਤੇਲ ਵੇਲ ਲਗਾਣਾ ਹੁੰਦਾ ਸਿਰ ਧੋ ਕੇ ਫਿਰ ਥੋੜਾ ਜਾ ਤੇਲ ਲਾ ਲੇਨੀ ਆ। ਉਦੇ ਨਾਲ ਕਾਲੇ ਵੀ ਬੜੇ ਰੈਂਦੇ ਨੇ ਵਾਲ ਚ ਸਫੇਦ ਨੀ ਪੈਂਦੇ ਮੇਰੇ।
ਮੇਰੇ ਓਦਾ ਸ ਸਫੇਦ ਦੀ ਪ੍ਰੋਬਲਮ ਤਾਂ ਨੀ ਹੈਗੀ ਮੇਰੇ ਤਾਂ ਹੇਅਰ ਫੋਲ ਹੀ ਬੋਤ ਜਾਦਾ ਹੁੰਦਾ ਮੈਂ ਵੀ ਇੱਕ ਨਾ ਤੇਲ ਘਰੀ ਤਿਆਰ ਕੀਤਾ ਸੀ ਅਸੀਂ ਨਾ ਨਾਰੀਅਲ ਦਾ ਤੇਲ ਯੂਜ ਕਰਦੇ ਆਂ ਹੋਰ ਨੀ। ਕੋਈ ਯੂਜ ਕਰਦੇਓ ਨਾਰੀਅਲ ਦੇ ਤੇਲ ਦੇ ਵਿੱਚ ਆਹੀ ਕਲੋਂਜੀ ਜੇੜੀ ਤੁਸੀਂ ਕੈਂਦੇ ਸੀ ਇੱਕ ਕਲੋਂਜੀ ਪਾ ਕੇ ਮਤਲਬ ਓਨੂੰ ਉਬਾਲ ਕੇ ਵਿੱਚ ਪਿਆਜ, ਲਸਣ ਏਦਾਂ ਸਾਰਾ। ਨਾ ਮੈਸ਼ ਕਰਕੇ ਵਿੱਚ ਪਾ ਕੇ ਓਨਾਂ ਦਾ ਪਾਣੀ ਜੇਆ ਕੱਢ ਕੇ ਪਿਆਸ ਲਸਣ ਦਾ ਉਨੂੰ ਗੈਸ ਤੇ ਗਰਮ ਕਰ ਕੇ ਮਤਲਬ ਥੋੜਾ ਜਾ ਉਬਾਲ ਕੇ। ਓ ਸਿਰ ਚ ਲਗਾਂਦੇ ਸੀ, ਓਦੇ ਨਾਲ ਏਦਾਂ ਕੀ ਮੇਰੇ ਚਲੋ ਬਾਲ। ਤਾਂ ਵੱਧਦੇ ਆ ਵੱਧਦੇ ਤਾਂ ਹੈਗੇ ਜਾਣੀ ਹੇਅਰ ਫੋਲ ਨੀ ਰੁਕਦਾ ਹੈਗਾ।
ਹਾਂ ਹੇਅਰ ਫੋਲ, ਵੈਸੇ ਤਾਂ ਪੈਣ ਤੁਸੀਂ ਏ ਵੀ ਕਰਦੇ ਜੇੜਾ ਪਿਆਜ ਹੁੰਦਾ ਨਾ ਆਪਣਾ। ਤੇ ਪਿਆਜ। ਤਾਂ ਰਸ ਕੱਢ ਲੋ, ਰਸ ਜਿਵੇਂ ਕੱਦੋ ਕਰਸ਼ ਕਰਨੇ ਸੀ, ਨਾ ਓਨੂੰ ਪੈਲੇ ਕੱਟ। ਕਟ ਕੇ ਨਾ ਮਿਕਸੀ ਚੋਂ ਘੁਮਾ ਲੋ ਥੋੜਾ ਜਾ ਮਾਮੂਲੀ ਜਾ ਪਾਣੀ ਪਾ ਕੇ। ਤੇ ਜੇ ਮਿਕਸੀ ਚੋਂ ਘੁੰਮਾ ਕੇ ਜੋ ਪਾਣੀ ਉਦਾ ਹੋ ਜਾਂਦੈ ਨਾ। ਮਤਲਬ ਉਸਨੂੰ ਛਾਨ ਲੋ ਤੇ ਛਾਣ ਕੇ ਨਾ ਓ ਜੜਾ ਚ ਲਗਾਓ ਸਿਰ ਚ। ਜੇੜ੍ਹੇ ਓ ਰੂਟਸ ਨੂੰ ਤੁਸੀਂ ਲਗਾਓਗੇ ਨਾ ਤਾਂ ਇੰਨਾ। ਨਾਲ ਫ਼ਰਕ ਪੈਂਦਾ, ਬੋਤ ਛੇਤੀ ਓਦਾ ਨਾਲ ਤੁਹਾਨੂੰ ਫ਼ਰਕ ਪਏਗਾ ਮਤਲਬ।
ਫੇਰ ਨਾ ਮੈਂ ਹਾਂਜੀ ਫੇਰ। ਮੈਂ ਓ ਵਿੱਚ ਦੀ ਯੂਜ ਕਰਨਾ ਛੱਡ ਤਾ, ਜਦੋਂ ਮੈਂ ਬੋਤ ਟਾਈਮ ਮੰਨ ਕੇ ਚਲੋ। ਮੈਂ ਸਿਕਸ ਮੰਥ ਤੱਕ ਯੂਜ ਕਰਦੀ ਰਈ ਓਨੂੰ ਘਰੇ ਬਣਾ-ਬਣਾ ਕੇ, ਬਟ ਮੇਰੇ ਹੇਅਰ। ਫੋਲ ਨੀ ਰੁਕਿਆ ਫਿਰ ਮੈਂ ਇੱਕ ਸੀਰਮ।
ਹਾਂ।
ਦੇਖਿਆ ਸੀ, ਮਤਲਬ ਮੇਰੇ ਫਰੈਂਡ ਨੇ ਲਗਾਇਆ ਸੀ। ਓਨਾਂ ਦਾ ਵੀ ਬੋਤ ਹੇਅਰ ਫੋਲ ਹੋ ਰਿਆ ਸੀ ਜਿਵੇਂ ਆਪਣੇ ਨਾ ਮਤਲਬ ਗੰਜ ਜੇ ਨੀ ਪਾਏ ਹੁੰਦੇ, ਜਿੱਥੇ ਆਪਣੇ ਹੇਅਰ ਨਈ ਹੁੰਦੇ। ਓਦੇ ਤੇ ਨਾ ਗਰੋਥ ਹੁੰਦੀ ਸੀ, ਓ ਸੀਰਮ ਨਾਲ ਹੇਅਰ ਗਰੋਥ। ਸੀਰਮ ਸੀਗਾ ਲੌਡਜ ਦਾ ਔਨਲਾਈਨ ਈ ਮੰ ਗਾਇਆ ਸੀਗਾ ਓਦੇ ਨਾਲ ਜਾਣੀ ਮੇਰੇ ਬੋਤ ਜਾਦਾ ਫ਼ਰਕ ਪੈ ਗਿਆ ਜਿਵੇਂ ਮੇਰੇ ਕਾਫ਼ੀ ਜਗ੍ਹਾ ਤੇ ਬਾਲ ਨੀ ਸੀ ਓ ਸਾਰੇ ਉੱਗੇ ਆਏ।
ਅੱਛਾ। ਹਾਂ ਓਏ ਏ ਮੈਂ ਔਨਲਾਈਨ ਚੀਜ਼ਾਂ ਲੈਣ ਤੋਂ ਨਾ ਫਿਰ ਥੋੜਾ ਡਰ ਵੀ ਲੱਗਦੈ। ਪਰ ਪਤਾ ਨੀ ਕੀ ਕੁੱਛ ਸਾਈਡ ਇਫੈਕਟ ਨਾ ਹੋ ਜਾਵੇ ਕੁੱਛ ਹੋ ਜਾਵੇ। ਤਾਂ ਕਰਕੇ ਨਾ ਮੈਂ ਘਰੇ ਦੀ ਰੈਮੀਡੀਆਂ ਜਾਦਾ ਕਰ ਲੈਨੀਂ ਆ। ਹਾਂ। ਤੇ ਮੈਂ ਸ਼ੈਂਪੂ ਵੀ ਹਾਂਜੀ ਮੈਂ। ਸ਼ੈਂਪੂ ਵੀ ਘਰ ਹੀ ਬਣਾ ਨੀ ਆ ਭੈਣ ਜੀ, ਮੈਂ ਸ਼ੈਂਪੂ ਵੀ ਘਰੇ ਹੀ ਬਣਾ ਨੀ ਆ। ਉਹਦੇ ਵਿੱਚ ਗੁਲਾਬ ਦੇ ਫੁੱਲ ਹੁੰਦੇ ਨੇ ਆਪਣੇ। ਤੇ ਉਸਦੇ ਪੰੰਗੁੜੀਆਂ ਪਾ ਕੇ ਤੇ ਨਾਲ ਆਪਣੇ ਹੁੰਦਾ ਹੈ। ਹਾਂ ਕੀ ਕਹਿੰਦੇ ਨਾ ਰੀਠਾ ਆਵਲਾ ਸੀਕਾਕਾਈ ਇਹ ਸਾਰੇ ਚੀਜਾ ਹੈ ਨਾ ਸਾਡੇ ਇੱਥੇ ਮਿਲ ਜਾਂਦੇ ਨੇ ਪੰਸਾਰੇ ਕੋਲ। ਜਿਸ ਕੋਲ ਦਵਾਈਆਂ ਮਿਲਦੇ ਨਾ ਨਾ ਜੋ ਦੁਕਾਨਥ ਆਯੁਰਵੈਦਿਕ ਦੁਕਾਨ ਦਵਾਈ। ਉਹਦੇ ਕੋਲ ਇਹ ਚੀਜ਼ਾਂ ਮਿਲ ਜਾਂਦੇ ਨੇ ਆਂਵਲਾ, ਰੀਠਾਸੀ ਸੀਕਾਕਾਈ ਵਗੈਰਾ। ਸਾਰਾ ਨਾ ਮੈਂ ਪਾਣੀ ਚ' ਪਹਿਲੇ ਪਿਗੋ ਕੇ ਰੱਖਣੀ ਆ ਤੇ ਪਿਗੋਕੇ ਚ' ਤਾਂ ਇੱਕ ਦਿਨ ਛੱਡਦਾ ਉਹਨੂੰ ਭਿਗੋ ਕੇ ਤੇ ਦੂਏ ਦਿਨ ਨਾ ਉਸ। ਉਬਾਲ ਲੈਣਾ ਚੰਗੀ ਤਰ੍ਹਾਂ ਤੇ ਉਬਾਲ ਕੇ ਤੇ ਫਿਰ, ਉਸਦਾ, ਛਾਣਨੀ ਆ ਫਿਰ ਕੱਪੜੇ ਚ' ਨਾ ਉਹਨੂੰ ਛਾਣ ਲੈਣਾ ਤੇ ਇਹੜੀ ਮਸਤ ਸ਼ੈਂਪੂ। ਬਣ ਜਾਂਦੀ ਹੈ ਘਰੇ ਮਤਲਬ ਬਾਹਰ ਦੀ ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ। ਤੇ ਚੱਗ ਵੀ ਇੰਨੀ ਖੁੱਲੀ ਹੁੰਦੀ ਉਸਦੀ, ਤਿੰਨ ਚਾਰ ਪਾਣੀ ਨਾਲ ਧੋਣੇ ਪੈਣੇ ਤੁਹਾਨੂੰ। ਤੇ ਸਾਰਾ ਨੈਚੁਰਲ ਹੈਗਾ ਨਾ ਕੁੱਝ ਵੀ ਇ ਚ' ਹੋਰ ਨੀ ਤੁਸੀਂ ਜ। ਪਿਆਜ ਵੀ ਕੱਟ ਕੇ ਉਬਾਲ ਸਕਦੇ ਹੋ, ਮਤਲਬ ਤੁਹਾਡੇ ਉੱਤੇ ਤੁਸੀਂ ਜੋ ਮਰਜ਼ੀ ਉਹਦੇ ਚ' ਐਡ ਕਰ ਸਕਦੇ ਹੋ।
ਹਾਂਜੀ। ਇਹ ਤੇ ਹੈ, ਮੈਂ ਤੇ ਖੁਸ਼ੀ ਇਹਨਾ ਨੂੰ ਕੈਰੇਟੀਨ ਵਗੈਰਾ, ਸਮੂਥਨਿੰਗ ਵਗੈਰਾ, ਕਰਵਾਈ ਸੀ ਮੈਂ ਉਹੀ ਵਾਲੇ ਸ਼ੈਂਪੂ ਕੰਡੀਸ਼ਨਰ ਯੂਜ਼। ਕਰਦੀ ਹਾਂ। ਫਿਰ ਉਹਦੇ ਲਈ ਅਲੱਗ ਹੁੰਦੇ ਆ ਨਾ, ਫਿਰ ਹੇਅਰ ਆਪਣੇ ਖ਼ਰਾਬ ਹੋਣ ਲੱਗ ਜਾਂਦੀ।
ਜਾਣੀ ਏਦਾਂ ਮਤਲਬ ਮੇਰੇ ਹਾਂਜੀ। ਫੇਰ ਹੋਰ ਕੁਛ ਯੂਜ ਨਹੀਂ ਕਰ ਸਕਦੇ, ਹੁਣ ਤਾਂ ਸਿਰਫ ਉਸ ਇਕੱਲਾ ਬਦਾਮ ਰੋਗਣ ਨੀ ਹੁੰਦਾ, ਬਸ ਸਿਰਫ ਮੈਂ ਉਹੀ। ਬਸ ਉਹੀ ਲਗਾਉਦੀ ਹਾਂ। ਸਿਰ 'ਚ ਤੇ ਉਹੀ ਸ਼ੈਂਪੂ ਬਸ ਹੋਰ ਕੁਛ ਨੀ ਜਾਣੀ ਹੇਅਰ ਫੋਲ ਨੀ ਰੁਕਦਾ। ਜਾਂ ਵਿਟਾਮਿਨ ਈ ਦੇ ਕੈਪਸੂਲ, ਬਦਾਮ ਰੋਗਨ ਦੇ ਵਿੱਚ ਮਿਕਸ। ਕਰਕੇ, ਥੋੜੀ ਜਿਹੀ ਐਲੋਵੇਰਾ ਜੈਲ ਪਾ ਕੇ ਵਿੱਚ ਹਾਂਜੀ। ਉਹ ਲਗਾ ਲੈਂਦੀ ਆਂ, ਉਹਦੇ ਨਾਲ ਵੀ ਸਹੀ ਰਹਿੰਦਾ ਜਿਸ ਦਿਨ ਸਿਰ ਧੋਣਾ ਹੁੰਦਾ ਦੋ ਕੁ ਘੰਟੇ ਪਹਿਲਾਂ ਲਗਾ ਕੇ।
ਅੱਛਾ। ਨਹੀਂ ਤੇ ਨਾਲ ਤੁਸੀਂ ਡਾਇਟ ਵੀ ਫਿਰ ਚੰਗੀ ਲੋਦ ਜੀ।
ਹਾਂਜੀ। ਹਾਂ, ਡਾਇਟ ਵੀ ਆਵਲਾ ਵਗੈਰਾ। ਆਵਲਾ ਵੀ ਖਾਂਦੀ ਹਾਂ, ਹਾਂਜੀ ਬਦਾਮ। ਸਾਰਾ ਕੁਛ ਮਤਲਬ ਡਾਈਟ ਵੀ ਲੈਂਦੀ ਆਂ ਸਾਰਾ ਕੁਛ, ਬਟ ਹੇਅਰਫਾਲ ਨੀ ਰੁਕ ਰਿਹਾ।
ਹਨ, ਤੁਸੀਂ ਪਿਆਜ ਵਾਲਾ ਇੱਕ ਵਾਰ ਕਰਕੇ ਕੇ ਵੇਖਿਓ, ਪਿਆਜ ਦਾ ਮੈਂ ਤੁਹਾਨੂੰ ਕਹਿਣਾ ਜਿਸ ਤਰ੍ਹਾਂ ਪਿਆਜ ਵ ਰਸ ਕੱਢ ਕੇ ਪਿਆਜ ਦਾ। ਜੂਸ ਕੱਢ ਕੇ, ਤੇ ਉਹ, ਹਾਂਜੀ। ਬਦਬੂ ਆਉਂਦੀ ਹੈ ਉਹਦੇ 'ਚੋਂ ਬੜੀ, ਪਰ ਹਾਂ।
ਕਿ ਜਿਹੜੀ ਚੀਜ਼ ਨਾ ਉਹ, ਉਹ ਨਹੀਂ ਮਿਲ ਰਹੀ ਮੈਨੂੰ ਹੇਅਰ ਮੇਰੇ ਵੱਧ ਵੀ ਰਹੇ ਆ ਗਰੋਥ। ਵੀ ਹੋ ਰਹੀ ਹੈ ਸਾਰਾ ਕੁੱਛ ਹੋ ਰਿਹਾ, ਬਟ ਜੇ ਇੱਦਾਂ ਮੈਂ ਕੰਘਾ ਮਾਰਦੀ ਮਤ ਐਂ ਸਿੱਧੇ ਹੀ ਨਿਕਲ ਜਾਂਦੇ ਆ, ਇੱਕ ਪਤਾ ਕੀ ਹੈ ਮੇਰੇ ਉਹ ਨੀ ਹੁੰਦੇ ਦੋ ਮੂੰਹ ਮਾਲ ਲ। ਦੇ ਉਹ ਜ਼ਿਆਦਾ ਨੇਗੇ ਹਾਂ ਸਪਲਿਟ । ਉਹ ਬਹੁਤ ਜ਼ਿਆਦਾ ਨੇ ਮੇਰੇ। ਉਹਦੇ ਕਰਕੇ ਉਹ ਕਹਿੰਦੇ ਨੇ ਹੁੰਦੇ ਵੀ ਉਹ ਡੈਮੇਜਡ ਹੇਅਰ ਨੇ, ਜਿਹੜੇ ਉਹ ਸਾਰੇ ਨ ਨਿਕਲੀ ਜਾ ਰਿਹਾ, ਨਿਕਲੀ ਜਾ ਰਿਹਾ, ਰੁਕਣ ਦਾ ਨਾਮ ਹੀ ਨਹੀਂ ਲੈਂਦੇ ਹਾਂਜੀ। ਤੇ ਮੈਨੂੰ ਏਦਾਂ ਹੁੰਦਾ ਕਈ ਵਾਰ ਤਾਂ ਕਿਤੇ ਮੈਂ ਗੰਜੀ ਨਾ ਹੋ ਜਾ। ਤੇ ਬਹੁਤ ਜ਼ਿਆਦਾ ਨਿਕਲਦੇ ਆ ਨਾ। ਹਾਂਜੀ। ਹੁਣ ਤਾਂ ਮੇਰੇ ਬਹੁਤ ਜ਼ਿਆਦਾ ਫ਼ਰਕ। ਪੈ ਚੁੱਕੇ ਆ ਬਹੁਤ ਹੈਵੀ ਸੀ ਪਹਿਲਾਂ ਹੇਅਰ ਤਾਂ ਮੇਰੇ। ਫੇਰ ਮੈਂ ਕੁੱਛ ਮੈਨੂੰ ਹੋ ਗਿਆ ਮੈਂ ਕਿਹਾ ਚਲੋ ਇੱਕ ਵਾਰ ਕੈਰਾਟੀਨ ਵਗੈਰਾ, ਸਮੂਥਿੰਗ ਵਗੈਰਾ, ਕਰਵਾ ਲੈਂਦੀ ਹੈ, ਵੀ ਹੋ ਸਕਦਾ ਜਿਹੜ ਡੈਮੇਜਡ ਹੇਅਰ ਨੇ, ਉਹ ਹਨਾ ਰਿਪੇਅਰ ਹੋ ਜਾਂਦੀ ਆ ਉਹ ਹੇਅਰਸ ਦੀ। ਏਦਾਂ ਜੇ ਆਪਾਂ ਟਰੀਟਮੈਂਟ ਕਰਵਾਉਦੇ ਹਾਂ ਹੇਅਰ ਦਾ, ਤੇ ਚਲੋ ਮੈਂ ਉਹ ਵੀ। ਕਰਵਾਇਆ, ਤੇ ਉਹਦੇ ਨਾਲ ਵੀ ਨੀ ਮੈਨੂੰ ਮਤਲਬ ਪਹਿਲਾਂ ਦੋ, ਤਿੰਨ ਮੰਥ ਪਹਿਲੇ ਬਿਲਕੁਲ ਸਹੀ ਰਿਹਾ, ਬਿਲਕੁਲ ਹੇਅਰ ਫੋਲ ਨਹੀਂ ਹੋਇਆ ਹੈਗਾ, ਉਹ ਤੋਂ ਬਾਅਦ ਫੇਰ ਸਟਾਰਟ ਹੋ ਗਿਆ ਹੁਣ,
ਹਾਂ- ਹਾਂ, ਕੁਛ ਹਾਰਮੋਨਸ ਤਾਂ ਵੀ ਹੁੰਦਾ ਹੈ ਨਾ ਭੈਣ ਜੀ, ਜਿਸ ਤਰ੍ਹਾਂ ਹਾਰਮੋਨ ਆਪਣੇ ਚੇਂਜ ਹੁੰ ਦੇ ਨਾ ਅੰਦਰੋਂ, ਤਾਂ ਓਦਾਂ ਹੀ ਹੇਅਰ ਫਾਲ ਵਗੈਰਾ ਬੜੇ ਸਾਰੇ ਪਰੇਸ਼ਾਨੀਆਂ ਹੋਣ ਲੱਗ ਪਾ,
ਪਰੇਸ਼ਾਨੀ ਆਉਂਦੀਆਂ ਹਾਂਜੀ, ਉਦਾਂ ਡਾਇਟ 'ਚ ਵੀ ਹੁਣ ਮੈਨੂੰ ਕੋਈ ਪ੍ਰੋਬਲਮ ਨੀ ਲੱਗ ਰਹੀ, ਸਾਰਾ ਕੁਛ ਯੂਜ ਕਰਕੇ ਵੀ ਦੇਖ ਲਿਆ, ਹੁਣ ਮੈਨੂੰ ਏਦਾਂ ਹੀ ਹੈ ਕਿ ਮੈਂ ਇੱਕ ਵਾਰ ਡਾਕਟਰ ਕੋਲ ਜਾਵਾਂ, ਤੇ ਹਨਾ ਉਹਨਾਂ ਨੂੰ ਦਿਖਾਵਾਂ,
ਖਾਓ ਨਾ, ਹਾਂ
ਹਾਂਜੀ ਹਾਂ,, !
ਪਰ ਡੋ ਡਾਕਟਰ ਕੋਲ ਜਾਣ ਸੀ ਜੇ ਤਾਂ ਹੋਮ ਰੈਮੇਡੀ ਮੈਂ ਤੁਹਾਨੂੰ ਆਖਿਆ ਨਾ ਤੇਲ ਬਣਾਓ! ਜਾਂ ਫਿਰ ਪਿਆਜ ਦਾ ਰਸ ਲਗਾਓ, ਹੇਅਰ ਮਾਸਕ ਵਗੈਰਾ ਯੂਜ ਕਰੋ, ਉਹਦੇ ਨਾਲ ਵੀ ਤੁਹਾਨੂੰ ਬੜਾ ਫ਼ਰਕ ਪੈ ਜਾਊਗਾ,,
ਹਾਂਜੀ, ਉਹੀ ਕਹਿ ਰਹੀ ਹਾਂ ''ਮੈਂ ਕਿ ਮੈਨੂੰ ਏਦਾਂ, ਵੀ ਮੈਨੂੰ ਹੋ ਸਕਦਾ ਕਿ ਮੇ ਰੇ ਅੰਦਰ ਈ ਕੋਈ ਪ੍ਰੋਬਲਮ, ਜਿਵੇਂ ਹੋਰਮੋਨਜ ਦੀ ਆਨਾ ਏਦਾਂ ਹੋਵੇ, ਕੋਈ ਕਮੀ ਹੁੰਦੀ ਆ ਕਈ ਵਾਰ ਆਪਣੀ ਬੋਡੀ'ਚ। ਵੀ ਉਹਦੇ ਕਰਕੇ ਵੀ ਹੇਅਰ ਫੋਲ ਹੋ ਸਕਦਾ, ਕਿਉਂਕਿ ਅਗਰ ਹੇਅਰ ਦੀ ਪ੍ਰੋਬਲਮ
ਹਾਂਜੀ, ਪਾਣੀ ਤਾਂ ਮੇਂ ਜ਼ਿਆਦਾ ਪੀਨੀ ਆਂ।
ਕੱਟ ਪਈਏ ਨਾ ਤਾਂ ਵੀ, ਹੇਅਰ ਫੌਲ ਹੁੰਦਾ।
ਹਾਂਜੀ, ਇਹ ਤੇ ਹੈ ਚਲੋ ਤੇ ਹੁਣ ਮੈਨੂੰ ਇੱਦਾਂ ਹੀ ਆ ਕਿ, ਕਈ ਵਾਰੀ ਆਇਰਨ ਵਗੈਰਾ ਦੀ ਵੀ ਕਮੀ ਹੋ ਜਾਂਦੀ ਏ, ਆਪਣੀ ਬੋਡੀ'ਚ। ਉਹਦੇ ਨਾਲ ਬਹੁਤ ਜ਼ਿਆਦਾ ਹੇਅਰ ਫੌਲ ਹੁੰਦਾ ਆਪਣਾ, ਤੇ ਉਹ ਵਾਲੀ ਡਾਇਟ ਵੀ ''ਮੈਂ ਲੈ ਰਹੀ ਹਾਂ ਕਿ, ਆਇਰਨ ਦੀ ਜਿਹਦੇ ਨਾਲ ਹਨਾ, ਵੀ ਏਦਾਂ ਨਾ ਹੋਵੇ। ਤੇ ਹੁਣ ਤੇ ਬਸ ਇਹੀ ਆ ਕਿ, ਹੁਣ ਲਾਸਟ ਡੌਕ ਡੌਕਟਰ ਨੂੰ ਵੀ ਦਿਖਾਣਾ, ਕਿ ਹੇਅਰ ਗਰੋਥ ਤਾਂ ਹੋ ਰਹੀ ਆ, ਬਟ ਹੇਅਰ ਫੋਲ ਨਹੀਂ, ਹਾਂਜੀ।
ਹਾਂਜੀ। ਚਲੋ ਮੈਂ ਬੱਚੇ ਨ ਬੜਾ ਰੌਲਾ ਪਾ ਰਹੇ ਨੇ, ਹਾਂਜੀ, ਮੈਂ ਕਰਦੀ ਆ ਤੁਹਾਨੂੰ ਬਾਅ'ਚ। ਹਾਂਜੀ, ਹਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ।